ਹੈਲੋ, ਹੈਲੋ ਹਾਂਜੀ। ਨਮਸਤੇ ਜੀ!
ਨਮਸਤੇ ਜੀ
ਹਾਂਜੀ, ਹੋਰ ਠੀਕ ਠਾਕ ਵਧੀਆ।
ਹਾਂ, ਸਭ ਵਧੀਆ ਜੀ!
ਹਾਂਜੀ- ਹਾਂਜੀ, ਹੋਰ ਕੀ ਕਰਦੇ ਪਏ ਸੀ, ਘਰ
ਬਸ ਬੱਚਿਆਂ ਦੇ ਕੰਮ ਮਿਲੇ ਹੋਏ ਨੇ, ਉਹਨਾਂ ਦੇ ਪ੍ਰੋਜੈਕਟ ਬਣਾਈ ਜਾਂਦੇ ਬੈਠੇ ਹੋਏ।
ਅੱਛਾ- ਅੱਛਾ ਪ੍ਰੋਜੈਕਟ ਵਗੈਰਾ ਮਿਲੇ ਹੋਏ, ਛੁੱਟੀਆਂ ਪਈਆਂ ਹੋਈਆਂ ਨਾ।
ਹਾਂਜੀ
ਹਾਂਜੀ ਹਾਂਜੀ, ਹੋਰ ਘਰ ਪਰਿਵਾਰ ਠੀਕ ਹੈ ਸਾਰੇ?
ਹਾਂਜੀ, ਸਭ ਵਧੀਆ।
ਹਾਂਜੀ ਹਾਂਜੀ ਠੀਕ ਐ, ਹੋਰ ਹੋ ਗਿਆ ਬੱਚਿਆਂ ਦਾ ਵਰਕ, ਕਿੱਥੋਂ ਤੱਕ ਪਹੁੰਚ ਗਿਆ?
ਬਸ ਫਿਰ ਲੱਗੇ ਹੋਏ ਆ, ਅੱਧਾ ਅੱਧਾ ਕੰਮ ਮੁੱਕਿਆ।
ਅੱਛਾ ਜੀ, ਬਸ, ਹਾਂ ਬੱਚਿਆਂ ਨੇ ਆਪਣੇ ਆਪ ਤੇ ਕਰਨਾ ਨੀ ਹੁੰਦਾ ਨਾ। ਤੇ ਪੇਰੈਂਟਸ ਨੂੰ ਹੀ ਕਰਨਾ ਪੈਂਦਾ।
ਹੂ। ਹੈਨਾ, ਇਹ ਘੁੰਮਦੇ ਰਹਿੰਦੇ ਨੇ ਸਾਰਾ ਦਿਨ।
ਹਾਂਜੀ ਹਾਂਜੀ, ਇਹਨਾਂ ਨੇ ਤੇ ਘੁੰਮਣਾ ਹੀ ਏ, ਬਸ ਕੰਮ ਮੰਮੀ ਪਾਪਾ ਕਰਨਗੇ, ਹੋਰ ਤੇ ਕੋਈ ਕਰੇਗਾ ਹੀ ਨਹੀਂ।
ਹੂ।
ਹਾਂਜੀ, ਹੋਰ ਆਰਟ ਵਗੈਰਾ ਤਾਂ ਕਰ ਲੈਂਦੇ, ਬੱਚੇ ਕੰਮ ਕੇ ਨਹੀਂ।
ਕੱਢ ਲੈਂਦੇ ਮਾੜਾ ਜਿਹਾ।
ਅੱਛਾ ਜੀ, ਹੋਰ ਸਭ ਠੀਕ ਠਾਕ ਵਧੀਆ? ਹਾਂਜੀ ਹਾਂਜੀ ਠੀਕ ਏ, ਹੋਰ? ਰਾਤ ਦਾ ਖਾਣਾ ਖਾ ਲਿਆ, ਕਿ ਨਹੀਂ ਹਲੇ,
ਨਹੀਂ ਹੱਲੇ ਨੀ।
ਹੋਰ ਸੁਣਾ।
ਤੁਹਾਡੇ ਉਹਨਾਂ ਦਾ ਹੋ ਗਿਆ, ਆਰਟ ਦਾ ਕੰਮ ਬੱਚਿਆਂ ਦਾ।
ਹ ਹਾਂਜੀ -ਹਾਂਜੀ ਹਲੇੇ ਤੇ ਚੱਲ ਹੀ ਜਾਂਦਾ ਹੈ। ਬਸ ਕਦੀ ਪ੍ਰੋਜੈਕਟ ਹੋਣ, ਅੱਜ ਸਕੂਲ ਗਏ ਸੀ, ਫੇਰ ਟੀਚਰਸ ਨੇ ਹੋਰ ਪ੍ਰੋਜੈਕਟ ਦੇਤਾ। ਬੀ ਐ ਬਣਾ ਕੇ ਲਿਆਓ, ਬੱਚੇ ਉਹਦੇ ਚ ਲੱਗੇ ਹੋਏ ਆ।
ਕੇੜਾ
ਅੱਜ ਫੇਰ ਦਿੱਤਾ ਹੈ, ਹਿੰਦੀ ਦਾ ਦੇਤਾ ਅੱਜ
ਅਸਾਈਨਮੈਂਟ ਦੇ ਤੇ, ਨੇ ਕਹਿੰਦੇ ਆ ਬਣਾ ਕੇ ਲਿਆਓ, ਤੇ ਬਸ ਉਹਨਾਂ ਨੇ ਆਪਣੇ ਹੀ ਆਰੇ ਲਗਾਣਾ। ਹੁਣ ਤੇ ਯੂਟੀ ਆ ਗਏ ਨੇ, ਬਲਕਿ ਯੂਟੀ ਦੀ ਤਿਆਰੀ ਕਰਨੀ। ਚਾਹੀਦੀ ਹੈ, ਬੱਚਿਆਂ ਨੂੰ, ਯੂਟੀ ਵੀ ਸ਼ੁਰੂ ਹੋ ਗਿਆ।
ਅੱਛਾ
ਹਾਂਜੀ, ਹੋਰ ਅੱਜ ਗਰਮੀ ਕਿੰਨੀ ਹੋਈ ਪਈ ਹੈ।
ਹਮ
ਹੋਰ ਸੁਣਾਓ।
ਬਾਰਿਸ਼ ਆਉਣੀ ਸੀ, ਅੱਜ ਆਈ ਨਹੀਂ
ਹਾਂਜੀ-ਹਾਂਜੀ! ਆਈ ਨੀ ਅੱਜ ਬਾਰਿਸ਼ ਇੱਕ ਹਫਤਾ ਲਿਖੀ ਸੀ ਬਾਰਿਸ਼ ਫਿਰ ਆਈ ਨੀ!
ਆਈ ਨੀ ਕੱਲ ਵੀ ਨੀ ਆਈ, ਕੱਲ ਵੀ ਕੱਲ ਨਾਇਨਟੀ ਐਟ ਪਰਸੈਂਟ ਰਾਤੀ ਲਿਖੀ ਸੀ, ਆਈ ਨੀ
ਹਾਂਜੀ-ਹਾਂਜੀ ਤੇ, ਮੈਂ ਨਾ ਤੁਹਾਡੇ ਬੱਚਿਆਂ ਨੂੰ ਦੇਖਿਆ ਸੀ ਬੜੀ ਸੋਹਣੀ ਡਰੈਸਾਂ ਪਾਉਂਦੇ ਨੇ। ਬਈ, ਤੁਸੀਂ ਕਿੱਥੋਂ ਲੈਂਦੇ ਹੋ।
ਸਾਡੇ ਘਰ ਦੇ ਕੋਲ ਵੀ ਹੈਗੀ ਇੱਕ ਦੁਕਾਨ, ਹੋਰ ਸਾਡੇ ਘਰ ਦੇ ਕੋਲ ਕੌਣ ਹੈਗੇ ਆ।
ਅੱਛਾ ਜੀ। ਅਸੀਂ ਆਪਣੇ ਲੈਣੀ ਹੈ ਨਾ, ਅਸੀਂ ਵੀ ਆਪਣੇ ਬੱਚਿਆਂ ਵਾਸਤੇ ਤੇ ਮੈਂ ਕਿਹਾ ਬਹੁਤ ਅੱਛੀ ਅ ਅੱਛੀ ਪਾਉਂਦੇ ਆ। ਡਰੈਸਾਂ ਤੇ ਮੈਂ ਵੀ ਮੈਂ ਚਲੋ ਮੈਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਦਾਂਗੀ, ਤੇ ਜਿਆਦਾ ਪ੍ਰਾਈਜ਼ ਹੈ ਵੀ ਤੇ ਨੀ ਹੈ।
ਨਹੀਂ ਠੀਕ। ਠੀਕ, ਠੀਕ ਹੀ ਹੁੰਦੇ ਨੇ ਉਹਦੇ ਪ੍ਰਾਈਜ ਨਾਲ ਰੱਖਦਾ ਫਿਕਸ ਪ੍ਰਾਈਜ਼ ਹੈ ਉਹ।
ਅੱਛਾ ਜੀ।
ਬਸ ਜੋ ਜੋ ਜਿੰਨੇ ਦਾ ਹੋਏਗਾ ਜਿਹੜਾ ਸੂਟ ਤੁਸੀਂ ਪਸੰਦ ਕਰੋਗੇ।
ਚਲੋ-
ਹਾਂ, ਸਾਰੀ ਲੇਡੀਜ਼ ਵੀ, ਜੈਂਟਸ ਵੀ ਬੱਚਿਆਂ ਦੇ। ਬੱਚਿਆਂ ਕਿਡਸ ਦੀ, ਸਾਰੀ ਮਿਲ ਜਾਂਦੀ ਹੈ।
ਅੱਛਾ ਜੀ, ਉਹੀ ਤੇ ਨਾ ਬਸ ਅੱਜ ਕੱਲ ਬੱਚਾ ਜੋ ਦੇਖਦਾ ਨਾ ਦੂਸਰੇ ਬੱਚੇ ਨੂੰ ਪਾ ਕੇ ਬਸ ਉਹੀ ਅਸੀਂ ਲੈਣਾ, ਅਸੀਂ ਵੀ ਉਹੀ ਲੈਣਾ ਹਾਂਜੀ-ਹਾਂਜੀ! ਸਭ ਵਧੀਆ ਹੈ।
ਡਰੈਸਾ ਫੋਨ ਤੇ ਪਤਾ ਚੱਲ ਜਾਂਦੀਆਂ। ਇਹ ਵਾਲੀ ਲੈ ਕੇ ਦਿਓ ਜੀ ਪਾਪਾ ਜੀ, ਉਹ ਫੇਰ ਉਹ ਲੈ ਉਹ ਦਿਖਾਉਂਦੇ ਨੇ ਉੱਥੇ ਜਾ ਕੇ ਤੇ, ਉਹ ਉਹਦੇ ਨਾਲ ਮਿਲ ਜਾਂਦੀ ਆ।
ਹਾਂਜੀ ਬਸ ਉਹੀਓ ਫੇਰ ਲੈ ਕੇ ਦੇ ਦੋ ਉਹਨਾਂ ਨੂੰ
ਹਾਂਜੀ
ਹਾਂਜੀ ਹੋਰ, ਤੁ ਤੁਹਾਡੇ ਮੰਮੀ ਹੋਣੀ ਠੀਕ ਹੈ, ਸਾਰੇ। ਹਾਂਜੀ, ਠੀਕ ਹੈ ਹੋਰ ਕਿਤੇ ਗਏ ਨੀ ਫੇਰ ਘੁੰਮਣ ਛੁੱਟੀਆਂ ਚ ਭਾਬੀ ਨੂੰ ਲੈ ਜਾਂਦੇ ਨਾਲ।
ਹਮ ਬਸ ਜੀ, ਗਰਮੀ ਬੜੀ ਹੈਗੀ ਹੈ ਕੀ ਕਰੀਏ
ਨਾ, ਨਾ ਗਰਮੀ ਚ ਤੇ ਨਿਕਲਿਆ ਨੀ ਜਾਂਦਾ ਬਾਹਰ ਬੜਾ ਬੁਰਾ ਹਾਲ ਹੈ ਗਰਮੀ ਦਾ। ਆਪਾਂ ਹੁਣੇ ਹੀ ਮਾਰਕੀਟ ਚ ਹੋ ਕੇ ਆਏ ਆ, ਬੜਾ ਬੁਰਾ ਹਾਲ ਹੈ। ਬਾਹਰ ਤੇ ਜਾਓ ਨਾ। ਹਾਂਜੀ ਹੋਰ, ਬੱਚੇ ਠੀਕ ਹੈ।
ਹ ਬਹੁਦ ਵਧੀਆ।
ਹਾਂਜੀ, ਹਾਂਜੀ ਅੱਜ ਕੀ ਬਣਾ ਲਿਆ ਅੱਛਾ ਜੀ। ਠੀਕ ਹੈ ਜੀ। ਪ੍ਰੋਜੈਕਟ ਆਪ ਬਣਾਉਂਦੇ ਹੋ, ਕਿ ਉਹ ਖੁਦ ਬਣਾ ਲੈਂਦੇ ਨੇ।
ਬਸ ਵੈਸੇ ਤਾਂ ਆਪ ਬਣਾ ਲੈਂਦੀ ਆ, ਜਿੱਥੇ ਕੋਈ ਜਿਹੜੀ ਚੀਜ਼ ਨਹੀ ਬਣਦੀ ਫੇਿਰ ਉਹ ਮੈਂ ਬਣਾ ਲੈਣਾ।
ਅੱਛਾ ਜੀ ਠੀਕ, ਅੱਛਾ ਵਧੀਆ। ਕਰ ਲੈਂਦੇ ਨੇ ਮਤਲਬ ਬੱਚੇ ਤੁਹਾਡੇ ਕੰਮ। ਅੱਛਾ ਜੀ ਠੀਕ ਹੈ ਜੀ, ਹੋਰ ਸੁਣਾਓ ਤਬੀਅਤ ਠੀਕ ਰਹਿੰਦੀ ਹੈ?
ਹੋਰ, ਬਸ ਠੀਕ ਹੀ।
ਅੱਜ ਕੱਲ ਤੇ ਏਸੀ ਬਿਨਾਂ ਤੇ ਕੋਈ ਗੁਜ਼ਾਰਾ ਹੀ ਨਹੀਂ ਹੈ।
ਹਾਂ
ਅੱਜ ਕੱਲ ਬਹੁਤ ਗਰਮੀ ਹੈ, ਬਾਰਿਸ਼ ਲਿਖੀ ਸੀ ਆਈ ਨੀ।
ਆਹ। ਆਈ ਨਹੀ ਬਾਰਿਸ਼ ਲਿਖੀ ਹੋਈ ਸੀ।
ਹਾਂਜੀ-ਹਾਂਜੀ।
ਠੀਕ ।
ਹਾਂਜੀ ਨਹੀਂ ਸਹੀ ਗੱਲ ਹੈ। ਬਲਕਿ ਮੈਨੂੰ ਕਿਸੇ ਹੋਰ ਨੇ ਵੀ ਕਿਹਾ ਸੀ। ਕਿ ਉਹਨਾਂ ਦੇ ਬੱਚੇ ਨਾ ਬਹੁਤ ਅੱਛੇ ਕੱਪੜੇ ਪਾਉਂਦੇ ਹੈ ਮੈਂ ਕਿਹਾ ਨਹੀਂ ਮੈਂ ਉਹਨਾਂ ਨੂੰ ਪੁੱਛਾਂਗੇ ਫੇਰ ਆਪਾਂ ਚੱਲਾਂਗੇ ਇਕੱਠੇ ਹੀ। ਉਹਨਾਂ ਦੀ ਮਿਸਜ ਨਾਲ ਹੀ ਮਾਰਕੀਟ ਹੋ ਕੇ ਆਵਾਂਗੇ।
ਹਮ।
ਤੇ ਮੈਂ ਕਿਹਾ ਸੀ ਮੈਂ ਕਿਹਾ ਚਲੋ। ਮੈਂ ਮੇਰੇ ਵੀ ਬੱਚੇ ਕਹਿੰਦੇ ਪਏ ਸੀ। ਕਿ ਉਹ ਜੈਵੇਂ ਉਹਨੂ ਉਹ ਡਰੈਸ ਪਾਉਂਦੇ ਨਾ ਵੈਸੇ ਹੀ ਮੈਨੂੰ ਵੀ ਡਰੈਸਾਂ ਲੈ ਕੇ ਦਿਓ।
ਹਾਂਜੀ।
ਹਾਂਜੀ। ਤੇ ਮੈਂ ਕਿਹਾ ਸੀ ਚਲੋ। ਮੈਂ ਲੈ ਦਵਾਂਗੀ ਤੇ ਮੈਂ ਉਹਨਾਂ ਨੂੰ ਪੁੱਛਾਂਗੀ ਕਿੱਥੋਂ ਲੈ ਕੇ ਦਿੰਦੇ ਨੇ ਉਹ ਡਰੈਸਾਂ।
ਕੋਈ ਨੀ ਆ ਜਾਣਾ। ਜਦੋਂ ਲਿਆਣੇ ਆਏਗੇ।
ਹਾਂਜੀ-ਹਾਂਜੀ। ਫਿਰ ਤੁਹਾਡੀ ਮਿਸਿਜ ਚੱਲ ਪੈਣਗੇ ਨਾ ਸਾਡੇ ਨਾਲ
ਚਲੇ ਜਾਣਗੇ ਸਾ ਦੁਪਹਿਰ ਬਾਅਦ ਆ ਜਾਣਾ, ਦੁਪਹਿਰ ਬਾਅਦ ਦਾ ਟਾਇਮ ਰੱਖਣਾ ਜਦੋਂ ਵੀ ਜਾਣਾ ਹੋਏਗਾ।
ਹਾਂਜੀ-ਹਾਂਜੀ। ਫਿਰ ਕਾਰ ਖਾਣਾ-ਖਣਾ ਅੱਛਾ ਜੀ। ਠੀਕ ਹੈ। ਜੀ ਪਰ ਹੁਣ ਤੇ ਸ਼ਾਮੀ ਬਣਾਉਂਦੇ ਹੋਣਗੇ।
ਹੁਣ ਸ਼ਾਮੀ- ਸ਼ਾਮੀ ਫਿਰ ਅ ਆਂਦੇ ਨੇ। ਸਾਢੇ ਤਿੰਨ- ਚਾਰ ਵਜੇ ਬੱਚੇ
ਹਾਂਜੀ- ਹਾਂਜੀ ਫੇਰ ਨੀ ਜਾਇਆ ਜਾਂਦਾ ਨਾ।
ਹਾਂ। ਨਹੀਂ ਤੇ ਫਿਰ ਸ਼ਾਮੀ ਛੇ ਵਜੇ ਤੋਂ ਬਾਅਦ ਜਾ ਸਕਦੇ ਹੋ। ਛੇ ਵਜੇ ਜਾਂਦੇ ਨੇ ਨਾ ਬੱਚੇ।
ਹਾਂਜੀ- ਹਾਂਜੀ ਠੀਕ ਹੈ ਜੀ। ਹੋਰ ਸੁਣਾਓ ਬਸ। ਹੋਆ ਅੱਜ ਕੰਮ ਤੋਂ
ਬਾਹ ਕੰਮ ਕੁਮ ਘੱਟ ਵੱਧਹੀ ਹੈਗਾ।।
ਹਾਂ ਬਸ ਗਰਮੀ ਹੈ। ਨਾ ਗਰਮੀ ਕਰਕੇ ਕੰਮ ਘੱਟ ਹੀ ਹੈਗਾ। ਹਰ ਤਰਫ਼ ਹੀ ਘੱਟ ਹੈ।
ਧੰਨਵਾਦ।
ਵੈਸੇ ਤਾਂ ਅੱਜ - ਕੱਲ੍ਹ ਦੇ ਠੰਡੇ ਇਲਾਕੇ ਚ ਜਾਣਾ ਚਾਹੀਦਾ ਘੁੰਮਣ।
ਠੰਡੇ ਇਲਾਕਿਆਂ ਚ ਵੀ ਪੈਸੇ ਨਾਲ ਹੀ ਘੁੰਮਿਆ ਜਾਂਦਾ।
ਹਾਂਜੀ -ਹਾਂਜੀ। ਜ਼ਰੂਰ
ਹਮ ।
ਨਹੀਂ - ਨਹੀਂ ਸਹੀ ਗੱਲ ਹੈ। ਹੋਰ ਸੁਣਾਓ! ਸਭ ਠਿਕ - ਠਾਕ ਹਾਂਜੀ-ਹਾਂਜੀ ਸਭ ਠਿਕ।
ਹਾਂ।
ਸਬ ਠੀਕ ਹੈ। ਤੁਹਾਡੀ ਮਿਸਿਜ ਜੀ‌।
ਤੁਹਾਡੀ ਕੁੜੀ ਆ ਕੀ ਕਰਦੀ ਪਈ।
ਹਾਂਜੀ-ਹਾਂਜੀ। ਬਸ ਸਟੱਡੀ ਕਰਦੀ ਵੀ ਹੈ।
ਅੱਛਾ ।
ਯੂਟੀ ਸ਼ੁਰੂ ਹੋ। ਚੱਲੇ ਨਾ ਸਾਤ ਨੂੰ ਯੂਟੀ ਸ਼ੁਰੂ ਹੈ। ਪੜਦੇ ਹੈ ਨੀ। ਪਰ ਡੰਡੇ ਜੋੜ ਤੇ ਬਿਠਾਲੋ ਤੇ ਬਹਿ ਜਾਣਗੇ ਨਹੀਂ ਤੇ ਨਹੀਂ।
ਹਮ ਬੱਸਾ । ਹੋਰ
ਹਾਂਜੀ-ਹਾਂਜੀ, ਸਭ ਵਧਿਆ ਸਭ ਠੀਕ ਏ,
ਹੋਰ ਸੁਣਾਓ? ਠੀਕ ਐ, ਸਾਰੇ ਬਸ ਬਸ ਬੜਾ ਬੁਰਾ ਹਾਲ ਹੈ। ਹਾਂਜੀ ਲਾਇਟ ਹੈ। ਤੁਹਾਡੇ ਉੱਧਰ ਕੇ ਨਹੀਂ?
ਲਾਇਟ ਹੁਨੀ ਆਈ ਸੀ ਗਈ ਹੁਈ ਸੀ।
ਅੱਛਾ ਜੀ, ਅੱਛਾ ਜੀ, ਲਾਇਟ ਗਈ। ਅੱਛਾ ਜੀ, ਠੀਕ ਐ ਜੀ।
ਹਾਂ ਲਾਇਟ ਉਨੀ ਆਈ ਹੈ, ਉਹ ਉਨ ਘੰਟਾ ਹੋ ਗਿਆ ਖੇਲ ਦੀ ਸੀ।
ਠੀਕ ਐ
ਲੈਟ ਬਿਨਾ ਵੀ ਨੀ ਹੁੰਦਾ ਨਾ ਪੱਖਾ ਤੇ, ਬੰਦ ਹੀ ਨੀ ਹੁੰਦਾ, ਇੱਕ ਮਿੰਟ ਵੀ
ਨਹੀਂ-ਨਹੀਂ, ਪੱਖਾ ਕਿਤੇ ਬੰਦ ਹੋਏਗਾ। ਪੱਖਾ ਤੇ ਬੰਦ ਨੀ ਹੋਣਾ ਗਰਮੀ ਨਾਲ ਬੁਰੇ ਹਾਲ ਹੋਏ ਪਏ ਨੇ ਪੱਖਾ ਉਹਵੀ ਨੀ ਬੈਠਾ ਜਾਦਾ ਤੇ
ਸਾਰਾ ਦਿਨ ਚੱਲਦਾ ਰਹਿੰਦਾ
ਹਾਂਜੀ-ਹਾਂਜੀ, ਸਾਰਾ ਦਿਨ ਈ ਚੱਲੇਗਾ ਪੱਖਾ ਗਰਮੀ ਹੈ ਹੀ ਬੜੀ ਬਿਨਾਂ ਪੱਖੇ ਤੋਂ ਬੈਠਾ ਨੀ ਜਾਂਦਾ।
ਹਾਂ ਬੈਠਾ ਹੀ ਨਹੀਂ ਜਾਂਦਾ।
ਹਾਂਜੀ। ਹੋਰ ਵੈਸੇ ਵਧੀਆ ਵਰਾਇਟੀ ਹੋਏਗੀ ਉਹਨਾਂ ਕੋਲ ਕੱਪੜਿਆਂ ਦੀ?
ਨਹੀਂ ਵਧੀਆ ਹੁੰਦੀ। ਓਦੇ ਕੋਲ ਵਰਾਇਟੀ ਨਾ।
ਅੱਛਾ ਜੀ। ਨਵੀਂ ਜਿਹੜੀ ਵੀ ਆਏਗਾ ਟ੍ਰੈਂਡ ਦੇ ਹਿਸਾਬ ਨਾਲ ਹੀ ਮਿਲੇਗੀ।
ਹਾਂ। ਨਵੇਂ ਟਰੈਂਡ ਦੇ ਹਿਸਾਬ ਨਾਲ ਲੈਣਾ ਫਿਰ ਮੰਨ ਲਓ। ਜੇ ਕੋਈ ਮੰਨ ਲਓ ਤੁਸੀਂ ਲੈ ਗਓ, ਔ ਪਸੰਦ ਨਹੀਂ ਆਉਂਦਾ ਤੇ ਉਹ ਚੇਂਜ ਵੀ ਕਰ ਸਕਦੇ ਹੋ। ਸਕਦੇ ਹੋ, ਬਈ ਦੂੱਜੇ ਦੂਜ਼ੇ ਤੀਜੇ ਦਿਨ ਜਾ ਕੇ ਬਦਲ ਆਓ।
ਅੱਛਾ ਜੀ,। ਫੇਰ ਚੇਂਜ ਕਰ ਲੈਂਦੇ ਐ?
ਹਾਂ, ਚੇਂਜ ਕਰ ਲੈਂਦਾ, ਬਾਕੀ ਉਹ ਜਿਹੜੇ ਉਹ ਜਿੱਦਾਂ ਪੈਸੇ ਕੱਟੇਗਾ, ਤੇ ਸਲਿੱਪ ਦੇਗਾ ਨਾ ਉਹ ਸਲਿੱਪ ਸੰਭਾਲ ਕੇ ਰੱਖਣੀ ਐ। ਤੁਸੀਂ
ਅੱਛਾ ਜੀ। ਸਲਿਪ ਸੰਭਾਲ ਕੇ ਰੱਖਣੀ ਪਏਗੀ ਠੀਕ ਹੈ।
ਬਸ ਉਹ ਹੈਗਾ ਉਹਦੇ ਕੋਲ ਜਾਣਾ ਪਏਗਾ ਖੁੱਲ੍ਹਾ ਟੈਮ ਲੈ ਕੇ ਉਹ ਵੇਲਾ ਭੀੜ ਬੜੀ ਹੁੰਦੀ ਹੈ, ਉਹਦੇ ਕੋਲ
ਹਾਂਜੀ-ਹਾਂਜੀ, ਭੀੜ ਹੁੰਦੀ ਐ ਹਰ ਇਕ ਸ਼ੋਪ ਤੇ ਜਿੱਥੇ ਮਰਜੀ ਚੱਲੇ ਜਾਓ ਉਹਦੇ ਕੋਲ ਭੀੜ ਤੇ ਹੁੰਦੀ ਹੁੰਦੀ ਐ।
ਨਹੀਂ ਇਹਦੇ ਕੋਲ ਜਾਦਾ ਹੁੰਦੀ ਨਾ ਫੇਰ ਬਈ ਫਿਕਸ ਪ੍ਰਾਇਜ ਰੱਖੇ, ਨੇ ਇਹਨੇ ਤੇ ਬਈ ਬਿਲਕੁਲ ਜੈਨਵਨ ਜੇ ਪ੍ਰਾਇਜ ਹੈਗਾ ਹੈ।
ਅੱਛਾ ਜੀ, ਮਤਲਬ ਜਿਹੜਾ ਮਰਜ਼ੀ ਜੋ ਮਰਜ਼ੀ ਲੈ ਲਵੇ ਬੰਦਾ
ਹਾਂ ਬਈ ਕੁਵਾਲਿਟੀ ਵੀ ਸਹੀਂ ਮਿਲੇਗੀ, ਤੇ ਉਹ ਵੀ ਪ੍ਰਾਈਜ਼ ਵੀ ਜੈਨ ਮੰਜ ਆਏਗਾ।
ਅੱਛਾ ਜੀ ਠੀਕ ਹੈ, ਬਸ ਬੱਚੇ ਉੱਤੇ ਨਾ ਬੱਚਾ ਕਿਹੜਾ ਕੱਪੜਾ ਪਸੰਦ ਕਰੇ।
ਹਾਂ ਬੱਚੇ ਤੇ ਹੈਗੇ, ਬੱਚੇ ਜਿਹੜਾ ਪਸੰਦ ਕਰਨਗੇ, ਉਹੀ ਉਹ
ਹਾਂਜੀ ਠੀਕ ਹੈ ਜੀ, ਹੋਰ ਸੁਣਾਓ?
ਬਸ।
ਅੱਛਾ ਫੇਰ ਨਾਪ ਜਿਵੇਂ ਛੋਟਾ ਵੱਡਾ ਕੋਈ ਵੀ ਹਿਸਾਬ ਦਾ, ਬਈ ਉਹ ਚੇਂਜ ਕਰ ਲਏਗਾ ਨਾ।
ਕਰ ਦਿੰਦਾ ਓ।
ਅੱਛਾ ਜੀ ਠੀਕ ਹੈ।
ਹਾਂ।
ਠੀਕ, ਅੱਛਾ ਜੀ।
ਹੋਰ, ਜਿਵੇਂ ਵੀ ਕੋਈ ਅਸੀਂ ਲੈਂਦੇ ਹਾਂ, ਹੁਣ ਬੱਚਿਆਂ ਨੂੰ ਲੈ ਕੇ ਥੋੜ੍ਹੀ ਜਾਂਦੇ ਹਾਂ, ਏਦਾਂ ਹੀ ਲੈ ਆਂਦੇ ਹਾਂ। ਤੇ ਹੋਰ ਫੇਰ ਵੀ ਜੋ ਛੋਟਾ ਵੱਡਾ ਹੁੰਦਾ, ਚੇਂਜ ਕਰ ਲੈਂਦਾ ਜਾਕੇ।
ਅੱਛਾ ਠੀਕ ਹੈ, ਫੇਿਰ ਮੈਨੂੰ ਵੀ ਆਪਣੀ ਬੇਟੀ ਲਿਜਣੀ ਪਏਗੀ, ਬੱਚਿਆਂ ਨੂੰ ਲੈ ਕੇ ਜਾਣਾ ਪਏਗਾ।
ਹੁਣ ਹੋਣਗੇ ਠੀਕ ਹੈ, ਨਹੀਂ ਤੇ ਬਾਅਦ ਚੋਂ ਕਰਵਾ ਲਓ।
ਹਾਂਜੀ ਹਾਂਜੀ ਠੀਕ ਹੈ।
ਹਾਂ।
ਠੀਕ ਹੈ ਜੀ।
ਹੋਰ?
ਠੀਕ ਠਾਕ ਸਾਰੇ ਵਧੀਆ।
ਹੋਰ ਬਸ ਠੀਕ ਠਾਕ। ਚੱਲੋ ਜਦੋਂ ਆਣਾ ਹੈਏਗਾ, ਆ ਜਾਣਾ। ਹਾਂ ਫਿਰ ਜਦੋਂ, ਮੈਂ ਵੀ ਜਾਣਾ ਹਲੇ ਬਾਜ਼ਾਰ ਸਮਾਨ ਲੈਣ
ਠੀਕ ਠੀਕ ਹੈ ਜੀ, ਓਕੇ ਜੀ, ਓਕੇ ਓਕੇ। ਹਮ।